ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਕਿਸ ਕੈਸੇ ਹੋ।
ਆਪਾ ਦੀ ਸੁਣਾਓ ਹੋਰ ਕਿਵੇਂ ਔ।
ਮੈਂ ਵਧੀਆਂ ਬਸ, ਤੁਹੀਂ ਦੱਸੋ ਤੁਹਾਡੇ ਪਾਸੇ ਮੌਸਮ ਕੈਸਾ ਹੈ।
ਰਾਤੀ ਮੀਂਹ ਨੂੰ ਵੱਰ ਜਾਂਦੇ ਨੇ, ਦਿਨੇ ਫੇਰ ਓਹੀ ਗਰਮੀ ਝੜ ਹੋ ਜਾਂਦੇ ਨੇ ਕਦੀ-ਕਦੀ।
ਜੀ ਸਾਡੇ ਪਾਸੇ ਤੇ ਤਿੰਨ ਦਿਨਾਂ ਤੋਂ ਮੌਸਮ ਇੰਜ ਹੀ ਹੋਏ ਦਾ ਸੀ, ਤੇ ਹੁਣ ਜਾਕੇ ਥੋੜਾ ਜਿਨਾ ਮੌਸਮ ਠੀਕ ਹੋਇਆ। ਓ ਤਿੰਨ ਦਿਨਾਂ ਤੋਂ ਏਨੀ ਗਰਮੀ ਪੈਂਦੀ ਪਈ ਸੀ ਨਾ ਬਸ ਜ਼ਰਾ ਅੱਜ ਥੋੜਾ ਮੀਂਹ ਪਿਆ, ਤੇ ਮੌਸਮ ਥੋੜਾ ਜਿੰਨਾਂ ਠੀਕ ਹੋਇਆ ਅੱਜ। ਜੀ ਹੋਰ, ਨਹੀਂ ਤਾਂ ਤੁਹਾਨੂੰ ਪਤਾ ਏ ਗਰਮੀ ਏਨੀ ਗਰਮੀ ਹੋ ਜਾਂਦੀ ਹੈ, ਫਿਰ ਗਰਮੀ ਜਿਆਦਾ ਗਰਮੀ ਹੋਵੇ ਤੇ ਲੂ ਲੱਗ ਜਾਂਦੀ ਐ ਫਿਰ
ਬਿਲਕੁਲ- ਬਿਲਕੁਲ ਹੋਰ ਕੀ ਬਣਾ ਲਿਆਂ।
ਅਸੀਂ, ਬਸ ਹੁਣ ਮੈਂ ਪਾਲਕ ਪਨੀਰ ਬਣਾਇਆ ਏ, ਉਹੀਓ ਤੱੜਕਾਗੀ ਬਸ ਹੁਣ
ਪਾਲਕ ਆ ਗਈ ਐ
ਨਹੀਂ, ਉਹ ਅਸੀਂ ਬਜ਼ਾਰੋਂ ਮੰਗਾਨੇ ਆ, ਬਨਾ-ਬਨਾਇਆ।
ਮੈਂ ਬਨਾਇਆ, ਮੰਗਾਇਆ ਪਾਲਕ ਪਨੀਰ।
ਹਾਂਜੀ, ਬਸ ਉਹਨੂੰ ਬਨਾ-ਬਣਾਇਆ ਮੰਗਾਲਿਆ, ਹੁਣ ਬਸ ਤੜਕ ਤੜਕਾ ਲਾ ਲਾਂਗੇ, ਲੂਣ, ਮਿਰਚ ਘੱਟ ਹੁੰਦਾ ਏ ਫੇਰ, ਕਦੀ-ਕਦੀ ਤੇ ਖਾ ਲੈਂਨੇ ਆ ਬਜ਼ਾਰ ਦੀ, ਨੀ ਤਾ ਅਸੀ ਘਰ ਈ ਬਣਾਕੇ ਖਾਂਨੇ ਆ।
ਹਾਂਜੀ।
ਕਦੀ-ਕਦੀ ਤੇ ਚਲੋ ਮਨ ਕਰਦਾ ਚਲੋ ਬਾਜ਼ਾਰੋਂ ਖਾ ਲੈਨੇ ਆ, ਨੀ ਤੇ ਫਿਰ ਅਸੀਂ ਤੇ ਹਰ ਵੇਲੇ ਘਰ ਹੀ ਖਾਂਨੇ ਆ, ਮੋਮੋਸ ਵੀ ਅਸੀ ਘਰ ਬਣਾ ਲੈਂਨੇ ਆ, ਸਭ ਸਮਾਨ ਅਸੀਂ ਘਰ ਹੀ ਬਣਾਕੇ ਛੁੱਟੀ ਕਰ ਦਿੰਨੇ ਆ, ਬਜ਼ਾਰੋ ਫਿਰ ਘੱਟ ਹੀ ਖਾਂਨੇ ਆ।
ਤੇ ਹੈਹੀ ਓ, ਹੋਰ ਬੱਚੇ ਠੀਕ ਆ ਥੁਹਾਡੇ?
ਹਾਂ, ਬੱਚੇ-ਅੱਚੇ ਸਭ ਵਧੀਆ। ਬਸ, ਰੋਟੀ ਖਾਣ ਦਾ‌ ਵੇਟ ਕਰਦੇ ਪਏ ਨੇ, ਬਸ ਏਈਓ ਪਿਆਜ ਕੱਟਣੇ ਵੀ ਕਹਿੰਦੇ ਤਾਂ ਨ ਹੈ ਨਾ, ਬਸ ਹੁਣ ਤਾਂ ਪਤਾ ਗਰਮੀ ਇੰਨੀ ਏ, ਤੇ ਰਸੋਈ'ਚ ਜਾਣ ਦਾ ਮਨ ਵੀ ਨੀ ਕਰਦਾ, ਏਡੀ ਮੁਸ਼ਕਿਲ ਤੇ ਰੋਟੀ ਸਬਜ਼ੀ ਬਣਦੀ ਏ।
ਬਿਲਕੁਲ-ਬਿਲਕੁਲ।
ਹੁਣ ਬਸ ਉਈ ਤੇ, ਹੁਣ ਬਣਾਣ ਦਾ ਮਨ ਈ ਨੀ ਕਰਦਾ, ਚੌਲ ਜ਼ਿਆਦਾ ਬਨਦੇ ਨੇ ਸਗੋ ਗਰਮੀਆਂ'ਚ। ਹੁਣ ਪਤਾ, ਗਰਮੀ ਜ਼ਿਆਦਾ ਚਾਵਲ ਹੀ ਚਾਵਲ ਜਿਆਦਾ ਬਣਦੇ ਨੇ, ਕਿ ਚੱਲ ਚਾਵਲ ਦਾ ਤੇ ਐ ਹੁੰਦਾ ਨਾ, ਤੇ ਤੁਸੀਂ ਏਦਾਂ ਹੀ ਬਣਾ ਸਕਦੇ ਹੋ, ਤੁਹਾਨੂੰ ਗਰਮੀ'ਚ ਖਲੋਣਾ ਵੀ ਨੀ ਪੈਂਦਾ ਇੰਨਾ।
ਬਿਲਕੁਲ-ਬਿਲਕੁਲ।
ਓ ਫੇਰ ਲੱਗਦੇ ਵੀ ਸੁਵਾਦ ਚਾਵਲ ਈ ਨੇ, ਦਾਲ-ਚਾਵਲ ਬਣਾਲੋ, ਰਾਜਮਾਂ-ਚੋਲ ਬਣਾਲੋ, ਕੜੀ ਚੋਲ ਨਾਲ, ਅਸੀਂ ਅੱਜ ਸਗੋ ਕੜੀ ਚੋਲ ਬਨਾਏ ਸੀ, ਓ ਲਾ ਮੌਸਮ ਹਲਕਾ-ਹਲਕਾ ਮੌਸਮ ਜ਼ਰਾ ਮੀਂਹ ਵਾਲਾ ਸੀ, ਤੇ ਮੈਂ ਕਿਹਾ ਚਲੋ ਫਿਰ, ਅੱਜ ਥੋੜਾ ਕੜੀ ਚੋਲ ਬਣਾ ਲੀਏ। ਜ਼ਿਆਦਾ ਦੇਰ ਤੱਕ ਥੋੜਾ, ਓਪਰੋ ਹੋਰ ਤਕ ਖਲੋ ਸਕਦੇ ਆਂ, ਰਸੋਈ'ਚ ਨਹੀਂ। ਤੁਹਾਨੂੰ ਪਤਾ ਈਏ, ਅੱਗੇ ਪਿੱਛੇ ਦੇ ਗਰਮੀ'ਚ ਖੜਾ ਹੀ ਨਹੀਂ ਹੋਈਆ ਜਾਂਦਾ, ਤੇ ਖਿਚੜੀਆਂ, ਦਲੀਏ ਐਈਓ ਖਾਂਦੇ ਪੇ ਸੀ। ਜਿਹੜਾ ਮੌਸਮ ਵਧੀਆ ਸੀ, ਅੱਜ ਤੇ ਮੈ ਚਲੋ ਕੜੀ ਬਣਾ ਲਈਏ, ਗੈਸ ਕੋਲ ਜਿਹੜਾ ਪਤਾ ਨੀ ਲੱਗਣਾ ਅੱਜ ਗਰਮੀ ਦਾ, ਅੱਜ ਗਰਮੀ ਨਾਲੇ ਗਰਮੀਆਂ ਅੱਜ ਘੱਟ ਵੀ ਸੀ ਨਾ, ਸਾਡੇ ਪਾਸੇ ਮੀਂਹ ਪਿਆ ਅੱਜ, ਤੇ ਥੋੜੀ ਗਰਮੀ ਘੱਟ ਹੋਈ ਐ, ਮੈਂ ਕਿਹਾ ਚਲੋ ਫਿਰ ਅੱਜ ਕੜੀ-ਚੋਲ ਈ ਬਣਾ ਲੀਏ, ਤੇ ਹੁਣ ਫਿਰ ਨਾ ਬਜ਼ਾਰੋਂ ਮੰਗਾਲੈ ਓਦਾ, ਪਤਾ ਕੜੀ ਦੀ ਕਿੰਨੀ ਖੇਚਲ ਹੋ ਜਾਂਦੀ ਏ, ਬਣਾਂਦੇ-ਬਣਾਂਦੇ ਬੰਦਾ ਪਕੌੜੇ ਬਣਾਏ ਤੇ, ਇਕ ਚੋਲ ਬਣਾਏ ਤੇ
ਦੋ ਟੈਮ ਦੀ ਬਣਾਇਆ ਕਰੋ ਨਾ ਫੇਰ, ਦੋ ਟੈਮ ਦੀ ਬਣਾਇਆ ਕਰੋ।
ਨਹੀਂ ਬਣਾਈ ਤੇ ਆਪਾਂ ਦੋ ਟਾਈਮ ਦੀ ਸੀ, ਉਹ ਫਿਰ ਮੇਰਾ ਭਰਾ ਆਗਿਆ, ਫਿਰ ਮੈਂ ਉਹਨ ਦੇ ਤੀ। ਫਿਰ, ਉਹਨੇ ਖਾਲੀ ਕੜੀ।
ਹੁਣ ਦੋ ਟਾਈਮ ਕੜੀ, ਮੈਂ ਖਾਈ ਨੀ ਜਾਂਦੀ ਮੇਰੇ ਕੋਲੋਂ ਤਾਂ ਨੀ ਖਾਈ ਜਾਂਦੀ ਦੋ ਟੈਮ ਕੜੀ ਮੈਂ ਇੱਕੋ ਟੈਮ ਬਸ ਜਿਵੇਂ ਬਣਾਂਦੇ-ਬਣਾਂਦੇ ਖਾਲਾਂਗੀ, ਤੇ ਮੈਂ ਥੋੜ੍ਹੀ-ਬਹੁਤ ਖਾਲਾਂਗੀ, ਫਿਰ ਮੈਂ ਚੌਲਾ-ਚੁਲਾਂ ਨਾਲ ਖਾਲਾਂਗੀ। ਓਦਾਂ ਨੀ ਬਸ, ਦੋ ਟੈਮ ਵਾਸਤੇ ਬਣਾ ਵੀ ਦਵਾਂ, ਪਰ ਖਾਈ ਨੀ ਜਾਂਦੀ।
ਕਿਤੇ ਖਾ ਲੈਂਨੇ ਆ।
ਨਹੀਂ-ਨਹੀਂ, ਮੇਰੇ ਕੋਲੋਂ ਨੀ ਖਾਈ, ਸ ਅਜ ਕੜੀ ਸਾਡੀ ਖੱਟੀ ਵੀ ਬਣ ਗਈ ਸੀ।
ਨਿੰਬੂ ਪਾਇਆ ਹੋਣਾ ਵਿੱਚ?
ਉਹ ਜਿਹੜਾ ਮਸ, ਉਹ, ਉਹ ਸੀ ਨਾ ਲੱਸੀ ਮੰਗਾਈ ਸੀ ਨਾ, ਲੱਸੀ ਖੱਟੀ ਸੀ। ਤੇ, ਕੜੀ ਥੋੜ੍ਹੀ ਖੱਟੀ ਬਣ ਗਈ ਫਿਰ।
ਹਾ ਫਿਰ ਓਹ ਤੇ ਹੈਈ ਏ, ਫਿਰ ਖੱਟੀ ਹੋਏ ਤੇ ਖੱਟੀ ਬਣਦੀ ਐ।
ਹਾਂਜੀ। ਕੀ ਆ ਹਾਂਜੀ ਹਾਂਜੀ, ਹੋਰ?
ਓ ਦਿਨ ਤੁਹਾਡੇ ਨਹੀਂ।
ਜੀ ਜੀ ਬਸ ਵਧੀਆ, ਹੋਰ? ਹਾਂਜੀ ਹਾਂਜੀ।
ਮੈਂ ਕਿਆ ਤੁਹਾਡੇ ਬੱਚਿਆਂ ਦੇ ਸਕੂਲ ਖੁੱਲ ਗਏ ਕਿ ਨਹੀਂ ਅਜੇ?
ਹਾਂ, ਸਕੂਲ ਤੇ ਪਰ ਬੱਚਿਆਂ ਦੇ ਖੁੱਲ ਹੀ ਗਏ ਨੇ, ਤੁਹਾਨੂੰ ਪਤਾ ਹੀ ਐ ਹੁਣ ਸਕੂਲ ਹੀ ਖੁੱਲਣੇ ਨੇ ਹੁਣ। ਅੱਜ ਗਏ ਨੀ ਤੇ ਹੁਣ ਵੇਖੋ ਸ਼ਨੀਵਾਰ ਸੋਮਵਾਰ ਹੀ ਜਾਣਗੇ।
ਅੱਜ ਇੱਕ ਤਰੀਕ ਸੀ।
ਹਾਂਜੀ, ਅੱਜ ਗਏ ਨੀ ਨਾ ਕਹਿੰਦੇ ਹਜੇ ਤੇ ਨਵੇਂ-ਨਵੇਂ ਸਕੂਲ ਖੁੱਲ੍ਹੇ ਨੇ। ਤੇ ਗਏ ਨੀ ਇਸ ਕਰਕੇ। ਤੇ ਕਹਿੰਦੇ ਅਜੇ ਨਵੇਂ-ਨਵੇਂ ਸਕੂਲ ਖੁੱਲੇ ਨੇ, ਅਜੇ ਕੁਛ ਮੈਡਮਾਂ-ਮੂਡਮਾਂ ਨੀ ਆਣਾ, ਕਹਿੰਦੇ ਕੰਮ ਵੰਮ ਨੀ ਆਣਾ। ਤੇ ਕਹਿੰਦੇ ਰੁੱਕ ਕੇ ਹੀ ਜਾਵਾਂਗੇ ਫੇਰ ਸਕੂਲ, ਮੈਂ ਕਿਹਾ ਚਲੋ ਫੇਰ ਸੋਮਵਾਰ ਹੀ ਚਲੇ ਜਾਣਾ।
ਬੈਗ ਬੂਗ ਲੈ ਆਏ ਓ ਸਕੂਲ ਦੇ ਨਵੇਂ ਨਹੀਂ?
ਜੀ, ਹਾਂ ਹਾਂ। ਬੈਗ ਬੂਗ ਸਭ ਨਵੇਂ ਪਹਿਲੇ ਹੀ ਲਿਆਂਦੇ ਸੀ ਹੁਣ। ਤੇ ਟਾਈਮ ਨੀ ਹੈਗਾ, ਹੁਣ ਤੇ ਕੰਮ ਈ ਕਰਦੇ ਪਏ ਨੇ ਬਸ ਹੁਣ ਲਿਆ ਲੂ ਕੇ ਬੈਗ ਬੂਗ। ਹੁਣ ਤਿਆਰੀਆਂ ਹੀ ਨੇ ਸਕੂਲ ਦੀਆਂ ਬਸ। ਹਾਂਜੀ। ਹੋਰ ਤੁਸੀਂ ਤੁਹਾਡੇ ਤੁਹਾਡਾ ਕੰਮ ਹੋ ਗਿਆ ਸਾਰਾ ਸਕੂਲ ਦਾ, ਬੈਗ ਬੂਗ ਸਭ ਲੈ ਆਏ ਬੱਚਿਆਂ ਦੇ?
ਹਾਂ, ਸਭ ਲੈਣ ਦੇ ਅਸੀਂ।
ਸਹੀ ਆ, ਅਸੀਂ ਤੇ ਪਹਿਲੇ ਹੀ ਲਿਆ ਕੇ ਰੱਖਤੇ ਸੀ, ਜਿਸ ਟੈਮ ਨਵਾਂ ਨਵਾਂ ਸੀ ਤਾਂ ਹੀ ਲੈ ਆਏ ਸੀ। ਛੁੱਟੀਆਂ ਪਈਆਂ ਸਕੂਲ ਦੀਆਂ ਤਾਂ ਹੀ ਲੈ ਆਏ ਸੀ।
ਉਹ ਤਾਂ ਹੈ ਹੀ ਐ।
ਹੂੰ, ਨਵਾਂ-ਨਵਾਂ ਚਾਅ ਸੀ ਤਾਂਹੀ ਲੈ ਆਏ, ਮੈਂ ਕਿਹਾ ਚਲ ਤਾਂ ਹੀ ਲੈ ਆਓ। ਹਾਂਜੀ, ਹੋਰ ਦੱਸੋ?
ਪਹਿਲੇ ਲਿਆਓ ਜਾਂ ਮਗਰੋਂ ਲਿਆਓ, ਲਿਆਉਣੇ ਤੇ ਹੈ ਹੀ ਐ।
ਹਾਂ ਉਹ ਤੇ ਹੈ ਹੀ ਏ। ਬਿਲਕੁਲ ਲਿਆਣੇ ਤੇ ਹੈ ਹੀ ਨੇ, ਬਾਅਦ ਚ ਲਿਆਉ ਜਾਂ ਹੁਣ ਲਿਆ ਦੋ ਲੈਣੇ ਤੇ ਹੈ ਹੀ ਨੇ ਆਪਾਂ। ਹੁਣ ਉਸ ਟਾਈਮ ਹੁਣ ਨਵਾਂ-ਨਵਾਂ ਚਾਅ ਸੀ ਤੇ ਲੈ ਆਏ, ਹੁਣ ਥੋੜਾ ਉਹ ਹੋ ਗਿਆ ਤੇ ਹੁਣ
ਹੁੰਦਾ ਨਾ।
ਹਾਂ, ਉਸ ਟਾਈਮ ਨਵਾਂ-ਨਵਾਂ ਚਾਅ ਸੀ ਨਾ ਕਿ ਬੈਗ ਲਿਆਈਏ, ਕੋ ਕਾਪੀਆਂ, ਕਿਤਾਬਾਂ ਲੈ ਆਈਏ ਤੇ ਐ ਲੈ ਆਈਏ ਤੇ ਓ ਲੈ ਆਈਏ, ਮੈਂ ਆਖਿਆ ਲੈ ਆਉ।
ਬਿਲਕੁਲ।
ਪਹਿਲੇ ਲਿਆ ਸੀ ਤੇ ਖੁਸ਼ ਵੀ ਨੇ ਕਿ ਨਵਾਂ ਬੈਗ ਲੈ ਕੇ ਸਕੂਲ ਜਾਵਾਂਗੇ।
ਹਾਂ, ਓ ਤੇ ਹੈ ਹੀ ਏ।
ਕੋਪੀ, ਕਿਤਾਬਾਂ ਨਵੀਆਂ-ਨਵੀਆਂ ਲਿਆਈਆਂ ਨੇ ਤੇ ਖੁਸ਼, ਹੁਣ ਸਾਰਾ ਹੋਮਵਰਕ ਹੂਮਵਰਕ ਕਰਾਇਆ ਕੰਪਲੀਟ। ਤਾਂ ਵੀ ਕਵੋਂ ਹਜੇ ਰਹਿ ਗਿਆ।
ਹਾਂ, ਅੱਜ ਕੱਲ ਨਾ ਬੱਚਿਆਂ ਨੂੰ ਹੋਲੀਡੇ ਹੋਮਵਰਕ ਵੀ ਬੜੇ ਮਿਲਦੇ ਨੇ, ਫ਼ੋਨਾਂ ਤੇ ਪਾ ਛਡਦੇ ਨੇ ਏਨੇ ਏਨੇ ਹੋਲੀਡੇ ਹੋਮਵਰਕ। ਪ੍ਰੋਜੈਕਟ ਵਗੈਰਾ ਫੇਰ ਉਹ ਕਰਾਣੇ ਪੈਂਦੇ ਨੇ, ਦਿੱਕਤ ਪੈ ਜਾਂਦੀ ਐ।
ਕਰਾਣੇ ਸਾਨੂੰ ਪੈਂਦੇ ਨੇ, ਸਾਨੂੰ ਕਰਨੇ ਪੈ ਜਾਂਦੇ ਨੇ ਫਿਰ।
ਬਿਲਕੁਲ ਬਿਲਕੁਲ।
ਬਿਲਕੁਲ।
ਸਮਾਨ ਮਤਲਬ ਸਮਾਨ ਸਮੂਨ ਲਿਆਓ, ਭੱਜਾਂ ਦੌੜੀਆਂ ਕਰੋ, ਪ੍ਰੋਜੈਕਟ ਬਣਾਓ ਫੇਰ
ਫਿਰ ਐ ਹੁੰਦਾ ਕਿ ਬੱਚੇ ਸਕੂਲ ਵੀ ਲੈ ਕੇ ਜਾਂਦੇ ਨੇ। ਦਿੱਕਤ ਹੋ ਜਾਂਦੀ ਐ ਬੈ ਕੇ ਦੇਖ ਲੈ ਕੀ ਕਰ ਇੱਕ ਮਿੰਟ ਹੋਲਡ ਕਰੇ ਓ ਹਾਂਜੀ ਬੋਲੋ-ਬੋਲੋ।
ਬਸ ਤੁਆਨੂੰ ਤਾਂ ਪਤਾ ਈ ਐ ਪੈਲੇ-ਪੈਲੇ ਲਿਆਓ ਬਾਅਦ ਚੋਂ ਲਿਆਓ ਲਿਆਣਾ ਤਾਂ ਹੈ ਏ ਹੈਨਾ
ਹਾਂ ਓ ਤੇ ਹੈ ਈ ਐ। ਗਿਆਰਾਂ ਸੌ ਦਾ, ਗਿਆਰਾਂ ਸੌ ਦਾ ਈ ਐ। ਹਾਂ ਓ ਤੇ ਹੈ ਈ ਨੇ ਬੈਗ ਬੂਗ ਭਾਵੇ ਮਗਰੋਂ ਲਿਆਓ ਭਾਵੇਂ ਪੈਲੇ ਲਿਆਓ ਸਾਰੀਆਂ ਕਾਪੀ ਕਿਤਾਬਾਂ ਜਦੋਂ ਤੋਂ ਸਕੂਲੋਂ ਮਿਲਣ ਲੱਗ ਗਈਆਂ ਨੇ ਵਰਦੀਆਂ ਵੀ ਸਕੂਲੋਂ ਮਿਲਣ ਲੱ ਗਈਆਂ ਨੇ, ਜਰਾਬਾਂ ਸਕੂਲੋਂ ਮਿਲਣ ਲੱਗ ਗਈਆਂ ਨੇ।
ਬਿਲਕੁਲ ਸਈ ਗੱਲ ਐ ਓ ਪੈਲੇ ਲੋਕ ਬਾਦ ਚਲੋ ਓ ਵੀ ਪੈਲੀ ਸਕੂਲ ਲੈ ਕੇ ਈ ਨਿਕਲਣਾ ਪੈਂਦਾ।
ਬਿਲਕੁਲ ਬਿਲਕੁਲ ਓ ਤਾਂ ਹੈ ਈ ਐ।
ਛੂਟੀਆਂ ਹੋਣ ਤੋਂ ਪੈਲਾਂ ਈ ਨਿਕਲਣਾ ਪੈਂਦਾ ਕਿ ਚਲੋ ਸਮਾਨ-ਸਮੂਨ ਲੈ ਲੋ। ਤੇ ਫੇਰ ਛੂਟੀਆਂ ਬੱਚੇ ਕਾਢ ਲੈਂਦੇ ਪੈਲੇ ਚੱਲਦਾ ਸਕੂਲੋਂ ਕਾਪੀ ਕਿਤਾਬਾਂ ਲੈ ਦੋ।
ਬਣਾਣੀਆਂ ਪੈਂਦੀਆਂ ਅੱ ਫੇ ਵਰਦੀਆਂ ਕੋਪੀਆਂ-ਕਿਤਾਬਾਂ ਸਬ ਕੁਛ ਸਕੂਲੋਂ ਲੈਣਾ ਪੈਂਦਾ ਏਐ।
ਬਿਲਕੁਲ-ਬਿਲਕੁਲ ਸਈ ਕੈਂਦੇ ਪਏ ਓ ਤੁਸੀਂ ਅਸੀਂ ਸਾਰਾ ਸਮਾਨ ਨਾ ਪੈਲੇ ਈ ਲੈ ਦਿੰਦੇ ਆਂ। ਬਾਦ ਚ ਦਿੱਕਤ ਨਾ ਨਾ ਪਵੇ।
ਆਹੋ।
ਹਾਂਜੀ ਏਹ ਤੁਆਡੀ ਚਾਹ ਪ ਏਦੇ ਚ ਏਦੇ ਚ ਰੱਖਣੀ ਐ ਠੀਕ ਐ।
ਹੋਰ ਚਾਪਾਂ-ਚੂਪਾ ਬਣਾਈ ਆ ਤੁਸੀਂ ਅੱਜ?
ਨਈਂ-ਨਈਂ ਬਣਾਈਆਂ ਨੀ ਨਾ ਓ ਦੋ ਥੈਲੀਆਂ ਸੀ ਨਾ ਸਾਨੂੰ ਪਤਾ ਨੀ ਲੱਗਿਆ ਕਿ ਸਾਡਾ ਕੇੜਾ ਤੇ ਮੈਂ ਖੋਲ ਕੇ ਦੇਖਦੀ ਪਈ ਸੀ।
ਅੱਛਾ। ਆਪਾ ਬੈ ਕੇ ਦੇਖਣ ਦੋ ਬੈ ਕੇ ਦੇਖ ਲੈ ਆਰਾਮ ਨਾ ਲੇਟ ਜਾ। ਹੋਰ ਦੱਸੋ? ਓ ਛੋਟੀ ਕੁੜੀ ਹੈਗੀ ਆ ਨਾ ਓ ਤੰਗ ਕਰਦੀ ਐ ਮੈਂ ਕਿਆ ਤੂੰ ਬੈ ਕੇ ਵੇਖ ਲੈ ਟੀ ਵੀ। ਅੱਜ-ਕਲ ਬੱਚੇ ਟੀ ਵੀ ਬੜਾ ਵੇਖਣ ਲੱਗ ਗਏ ਨੇ ਨਾ, ਹਾਂ। ਕੇ ਦੇਖ ਲਿਆ ਖੜੀ ਖੜਾ ਬੱਚਾ ਥੱਕ ਕੇ ਜਾਂਦਾ ਕਿ ਕਿੰਨੀ ਦੇਰ ਫਿਰ ਖੜਾ ਰਏਗਾ।
ਬਿਲਕੁਲ-ਬਿਲਕੁਲ।
ਫੇਰ ਬਿਜਲੀ ਲਿਸ਼ਕਨ ਲੱਗ ਪਈ ਐ ਸਾਡੇ ਤੋਂ ਫੇਰ ਹੁਨ। ਬਿੱਜਲੀ ਬਿਸ਼ਕਣ ਲੱਗ ਪਈ ਏ।
ਹਾਂ ਬਸ ਖੁਸ਼ ਹੁੰਦੇ ਹੋਣ ਗੇ ਹੁਣ ਸਕੂਲ ਨੀ ਸਕੂਲ ਨੀ ਜਾਣਾ ਪਏਗਾ।
ਨਈਂ ਸਾਡੇ ਚਿੱਟੇ ਨੀ ਹੋਣੇ।
ਅ ਚਲੇ ਜਾਂਦੇ ਨੇ ਸਈ ਐ ਤੁਆਡੇ ਚਲੇ ਜਾਂਦੇ ਨੇ ਜੇ।
ਛੁੱਟੀ ਏ ਨਾ ਜੀ ਤੇਈ ਜੁਲਾਈ ਤੱਕ।
ਹਾਂ।
ਪੱਚੀ ਛੁੱਟੀਆਂ ਨੇ ਤੇਈ ਜੁਲਾਈ ਤੱਕ ਛੁਟੀਆਂ ਨੇ ਛੱਬੀ ਵੀ ਨੂੰ ਖੁੱਲਣ ਗੇ ਸਕੂਲ ਹਜੇ ਮੀਨਾ ਡੇਢ ਪਿਆ ਮੀਨਾ ਐ ਹਾਂ ਤੇਈ-ਤੇਈ ਜੁਲਾਈ ਤੱਕ।
ਸਈ ਐ ਦੁੱਦ ਖੁਰਦਾ ਨੀ।
ਹਾਂ ਤੇ ਤਾਂ ਹੀ ਤੇ ਬੱਚੇ ਇਉ ਹੁੰਦਾ ਵੀ ਕਿ ਸਾਡੇ ਦਿਨ ਨੀ ਆਏ ਨਾ ਬੱਚੇ ਨਾ ਲੈਂਦੇ ਨੇ ਗਰਮੀਆਂ ਚ ਪਿਤ-ਪੁੱਤ ਮਰ ਜਾਂਦੀ ਐ ਹੁਣ ਤੇ ਮੀਂਹ ਨੀ ਆਂ ਰਾਤੀ ਮੀਂਹ ਆਂਦਾ ਰਾਤੀ ਬੱਚਾ ਕਿੱਥੇ ਨਾ ਵੇ ਬਾਰਾਂ ਇੱਕ ਵਜੇ।
ਬਿਲਕੁਲ-ਬਿਲਕੁਲ, ਫਿਰ ਥੋਡੀਆਂ ਛੁਟੀਆਂ-ਛੁੱਟੀਆਂ ਲੇਟ ਪਈਆਂ ਹੋਣਗੀਆਂ ਨਾ।
ਛੁੱਟੀਆਂ ਇੱਕ ਜੂਨ ਨੂੰ ਪੀਆਂ ਤੇ,
ਅੱਛਾ ਇੱਕ ਜੂਨ ਨੂੰ ਪਈਆਂ ਸੀ ਛੁਟੀਆ ਜਿਆਦਾ ਪੈ ਗਈਆਂ ਫੇਰ ਤੇ।
ਛੋਟੇ ਬੱਚੇ ਨੇ ਨਰਸਰੀ ਕਲਾਸ ਨਾ ਤਾਂ
ਅੱਛਾ- ਅੱਛਾ, ਅੱਛਾ।
ਹਾਂ ਇੱਥੇ ਫੇਰ ਵਾਰ- ਵਾਰ ਛੁੱਟੀਆਂ ਨੀ ਪਈਆਂ ਨੇ ਫੇਰ ਵਕੇਸ਼ਨ ਨੀ ਪੈਣਾ ਕੋਈ ਵੀ।
ਸਹੀ ਜੇ ਛੁੱਟੀਆਂ ਫੇਰ ਵੀ ਦੋ ਮਹੀਨੇ ਛੁੱਟੀਆਂ ਪੈ ਜਾਣੀਆਂ ਨਾ।
ਹਾਂ ਵਿਕੇਸ਼ਨ ਪਹਿਲਾਂ ਵਕੇਸ਼ਨ ਪਹਿਲਾਂ ਨਾ ਪ ਕੀ ਪਤਾ ਵਕੇਸ਼ਨ ਪੈਂਦਾ ਇਥੇ ਬਸ, ਨਹੀਂ ਹਾਂਜੀ।
ਸਾਡੇ ਪਾਸੇ ਤਾਂ ਖਾਲੀ ਇੱਕ ਮਹੀਨੇ ਹੀ ਪੈਂਦੀ ਮਈ ਚ ਪਈ ਜ ਜੂਨ ਚ ਹ ਉ ਜੁਲਾਈ ਚ ਸਕੂਲ ਖੁਲ ਗਏ।
ਜੁਲਾਈ ਦੀਆਂ ਪਈਆਂ ਨੇ ਹੁਣ ਸਕੂਲ ਖੋਲ ਜਾਣੇ ਆ ਹੁਣ ਫੇਰ ਬੱਚੇ ਨੇ ਸਕੂਲ ਜਾਣੇ ਆ। ਉ ਕਰਨਾ ਹੈ ਜਿਵੇਂ ਕਿ ਮਤਲਬ ਮੈਗੀ ਨੀ ਭੇਜਨੀ ਬ੍ਰੈਡ ਨੀ ਭੇਜਣੀ।
ਹਾਂ ਲੰਚ ਬੋਕਸ ਦਾ ਧਿਆਨ ਕੀ ਆ ਰਿਹਾ ਹੈ- ਕੀ ਆ ਰਿਹਾ।
ਇੱਕ ਰੋਜ਼ ਦਾ ਫਰੂਟ ਹੋ ਗਿਆ ਉ ਭੇਜਣਾ ਆ, ਨਾਲ ਰੋਟੀ ਭੇਜਣੀ ਆ। ਚੋਲ ਨੀ ਭੇਜਣੇ, ਛੋਲੇ- ਛੂਲੇ ਨੀ ਭੇਜਣੇ ਸਕ- ਕੀ ਚੀਜ਼ਾਂ ਭੇਜੋ ਜਿੰਨੀਆਂ ਭੇਜਣੀਆਂ ਅਗਰ ਚੋਲ ਭੇਜਣੇ ਤੇ ਮਟਰਾਂ ਵਾਲੇ ਭੇਜੋ।
ਬਿਲਕੁਲ- ਬਿਲਕੁਲ ਸਹੀ ਗੱਲ ਹੈ।
ਐ ਜੀਚਾ ਕਰਵਾਤਿਆ ਇਨਾ ਦੀ ਮੈਡਮਾ ਨੇ ਨਾ। ਛੋਲੇ ਚੋਲ ਵੀ ਪਏ ਹੁੰਦੇ ਨੇ ਕਿਸ ਵੇਲੇ, ਚੋਲ ਮੈਂ ਕਹਿੰਦੇ ਛੋਲੇ ਚੋਲ ਵੀ ਨੀ ਭੇਜਨੇ ਪਏ ਪੂਰੀ।
ਹਾਂ ਐਸਾ ਵਾਲਾ ਫੂਡ ਹੈਲਥੀ ਵੀ ਹੈ, ਐਸਾ ਮੈਗੀ, ਨੂਡਲਸ, ਪਾਸਤਾ। ਏ ਹੈਲਥਦੀ ਨਹੀਂ ਹੈ ਨਾ ਕਿਤਨੇ ਖਾ ਲੋੋਗੇ।
ਬਿਲਕੁਲ ਉਹ ਤਾਂ ਹੈ ਹੀ ਐ, ਭਾਈ ਵੀ ਇਹ ਗੱਲ ਕਿ- ਕਿਵੇਂ ਆਨਾ ਚਲੋ ਵਧੀਆ ਹੈ ਮੈਡਮ ਉ ਕਰ ਦਿੰਦੀ ਹੈ, ਬੱਚਿਆਂ ਨੂੰ ਮਤਲਬ- ਫਿਕਲੀ ਮਨਾ ਕਰਦੇ ਬੱਚੇ ਮੰਗਦੇ ਵੀ ਨੀ ਐ ਮਾਂ ਪਾ ਵੀ ਦੇਵੇ ਮਾਵਾਂ ਹੁੰਦੀਆਂ ਚੱਲ ਕਿਸੇ- ਪਾਵੇਂ ਬੱਚਾ ਕਹਿੰ ਅਸੀਂ ਲੈ ਕੇ ਜਾਨਾ ਸਕੂਲੇ ਮੈਡਮ ਬੋਲੇਗੀ।
ਬਿਲਕੁਲ- ਬਿਲਕੁਲ ਸਕੂਲੇ ਤੁਹਾਡੇ ਪਾਸੇ ਤਾਂ ਬੜਾ ਵਧੀਆ ਕੰਮ ਹੈ, ਸਾਡੇ ਪਾਸੇ ਐਸਾ ਹੈ ਕਟ ਐ ਲੇ-
ਤੁਹਾਡੇ ਇੱਧਰ ਬੜਾ ਵਧੀਆ ਕੰਮ ਹੈਗਾ ਹੋ। ਜਾਂਦੀ ਆ ਮੈਡਮਾਂ- ਮੂੜਮਾਂ ਕਰ ਦਿੰਦੀਆਂ ਨੇ, ਹਾਂ ਮੈਡਮਾਂ ਸਾਫ਼ ਮਨਾ। ਕਰਦੀਆਂ ਮਾਵਾਂ ਨੂੰ ਮਨਾ ਕਰਦੀਆਂ ਨੇ ਲੰਚ ਟਾਈਮ ਚ ਮੈਡਮ ਦੇਖ ਨਾ ਕਿ ਹੈਲਥੀ ਫੂਡ ਨੀ ਆਆ ਨਾ ਹੈਲਥੀ ਫੂਡ ਐ। ਜਦੋਂ ਬੱਚਾ ਲੈਣ ਜਾਓਣਾ ਨਾ ਮੈਡਮਾਂ ਬੋਲਦੇ ਤੁਸੀਂ ਅੱਜ ਲੰਚ ਬੁੱਕਸ ਕੀ ਭੇਜਿਆ ਇਹਂ ਨੀ ਭੇਜਨਾ। ਇਹਨੂੰ ਵੇਖ ਕੇ ਸਾਰੇ ਬੱਚੇ ਬੋਲਦੇ ਆ ਮਤਲਬ ਸਾਡੇ ਸਕੂਲੇ ਮਨਾ ਹੈਗੀ ਹੈ। ਇੱਕ ਵਾਰੀ ਵਟਸਪ ਗਰੁੱਪ ਜਾ ਕੇ ਪੜੋ ਹਾਂ ਫੇਰ ਏਦਾਂ- ਏਦਾਂ ਬੋਲਦੀ ਆ ਮੈਡਮ।
ਸਹੀ ਹੈ ਤੁਹਾਡੇ ਪਾਸੇ ਵਧੀਆ, ਹਾਂ ਚਲੋ ਠੀਕ ਹੈ ਲਗਾਨੀ ਆ ਫੇਰ। ਓਕੇ ਸਾਸ ਸ੍ਰੀ ਕਾਲ ਜੀ।